ਹੈਲੋ,
ਹੈਲੋ,
ਹੈਲੋ ਸਤਿ ਸ਼੍ਰੀ ਅਕਾਲ,
ਹੈਲੋ,
ਹੈਲੋ, ਸਤਿ ਸ੍ਰੀ ਅਕਾਲ ਜੀ,
ਸਤਿ ਸ੍ਰੀ ਅਕਾਲ ਜੀ, ਕੀ ਹਾਲ ਐ?
ਮੈਂ ਠੀਕ ਹਾਂ, ਜੀ ਤੁਸੀ ਸੁਣਾਓ?
ਹੋਰ ਸੁਣਾਓ ਕੀ ਕਰ ਰਹੇ ਹੋ?
ਬਸ ਠੀਕ, ਮੈਂ ਥਾਨੂੰ ਦੱਸਣਾ ਸੀ ਮੈਂ ਨਾ ਅਪਣਾ ਇੱਕ ਇੰਸਟੀਟਿਊਟ ਓਪਨ ਕੀਤੈ। ਫੈਸ਼ਨ ਡਿਜ਼ਾਇਨਿੰਗ ਦਾ, ਜਿਦੇ ਵਿੱਚ ਅਪਾਂ ਸਟੂਡੈਂਟਸ ਨੂੰ ਕਟਿੰਗ ਐਂਡ ਚਿਲਰਿੰਗ, ਸਕੈਚਿੰਗ ਔਰ ਗਾਰਮੈਂਟ ਕੰਸਟਰਕਸ਼ਨ ਸਿਖਾਵਾਂਗੇ।
ਠੀਕ ਹੈ।
ਠੀਕ ਹੈ, ਅਗਰ ਤੁਹਾਡੇ ਕੋਲ ਕੋਈ ਕੈਂਡੀਡੇਟ ਹੋਏ ਤੁਹਾਡੀ ਨੋਨ ਚ ਕੋਈ ਕੈਂਡੀਡੇਟ ਹੋਏ ਤੇ ਤੁਸੀਂ ਔਨ ਉਨਾਂ ਨੂੰ ਦੱਸਣਾ।
ਠੀਕ ਹੈ ਠੀਕ ਹੈ, ਬੜੀ ਅੱਛੀ ਗੱਲ ਹੈ, ਤੁਸੀਂ ਕਿਸ ਜਗ੍ਹਾ ਤੇ ਸੈ ਸੈਰ ਦੇ ਅੰਦਰ ਹੀ ਖੋਲਿਆ, ਕਿ ਸੈਂਰ ਦੇ ਬਾਰ ਕਿੱਧਰ ਬਾਰ ਸਾਈਡ।
ਨਹੀਂ-ਨਹੀਂ, ਵਿਦਇਨ ਸਿਟੀ ਖੋਲਿਆ ਆਪਾਂ ਅਪਣਾ ਇੰਸਟੀਿਊਟ। ਔਰ ਈਦੇ ਵਿਚ ਜੇੜੇ ਕੋਰਸਿਸ ਰੈਣਗੇ, ਔ ਮੰਥਲੀ ਬੇਸ ਨੇ। ਸਭ ਤੋਂ ਪੈਲਾਂ ਜੇੜਾ ਕੋਰਸ ਏ, ਓਹ ਹੈਗ। ਗੈ, ਸਲਫ ਕੋਰਸ ਏ, ਜੋ ਕਿ ਥ੍ਰੀ ਮੰਥਸ ਦਾ ਰਹੇਗਾ। ਜਿਦੇ ਵਿੱਚ ਅਪਾਂ ਸਟੂਡੈਂਟਸ ਨੂੰ ਬੇਸਿਕ ਸਿਖਾਵਾਂਗੇ, ਓਹ ਖੁਦ ਲਈ ਅਪਣੀ ਬੇਸਿੰਗਸ ਸਟਿਚਿੰਗ ਕਰ ਸਕਦੇ ਨੇ। ਸਿੱਖ ਸਕਦੇ ਨੇ, ਅਪਣਾ ਸੈਲਫ ਸਟਿਚਿੰਗ। ਬੇਸਿਕ ਸਟਟੀਚਿਸ ਹੋ ਗਏ, ਬੇਸਿਕ ਕੁੜਤ ਤਾ ਹੋ ਗਿਆ ਨਾਈਟ ਸੂਟ ਹੋ ਗਿਆ, ਠੀਕ ਏ। ਔਰ ਏਦੇ ਚਾਰਜਿਸ ਰੈਣਗੇ, ਤੁਹਾਡੇ ਮੰਥਲੀ ਦੇ ਥ੍ਰੀ ਮੰਥ ਦੀ ਕੰਬਾਇਨ ਫੀ ਫੀਸ ਰਹੇਗੀ ਏਦੀ ਤੁਹਾਡੀ, ਸੈਵਨ ਥਾਊਸੈਂਡ।
ਠੀਕ ਹੈ, ਤੇ ਮੈਟੀਰੀਅਲ ਵਗੈਰਾ ਸਭ ਅਪਣਾ ਹੋਏਗਾ, ਓਹਨਾਂ ਦਾ ਯਾ ਤੁਸੀਂ
ਜੀ-ਜੀ-ਜੀ, ਨਹੀਂ ਮੈਟੀਰੀਅਲਸ ਸਾਰਾ ਸਟੂਡੈਂਟਸ ਦਾ ਹੀ ਹੋਏਗਾ, ਅਸੀਂ ਸਿਰਫ਼ ਮਸ਼ੀਨ ਪ੍ਰੋਵਾਈਡ ਕਰਾਵਾਂਗੇ, ਜੋ ਏਥੇ ਬੱਚੇ ਯੂਜ ਕਰਨ ਗੇ।
ਠੀਕ ਹੈ।
ਕੈਂਪਸ ਏਚ ਤੁਹਾਨੂੰ ਮਸ਼ੀਨ ਸਟੂਲ ਇਕ ਦ ਵੈਣਸ ਮਿਲਣ ਗੇ ਜੋ ਬੱਚਿਆਂ ਨੇ ਅਪਣੇ ਕੋਰਸ ਦੇ ਦੌਰਾਨ ਯੂਸ ਕਰਨੇ ਨੇ। ਤਾ ਆਇਰਨ ਹੋ ਗੀ ਆਇਰਨ ਟੇਬਲ ਹੋ ਗਿਆ।ਅੱਛੀ ਸਮਾਰਟ ਮਸ਼ੀਨਸ ਹੋ ਗੀਆ, ਫੁਲੀ ਔਟੋਮੈਟਿਕ ਹੋ ਗਈ, ਅਰ ਸੈਮੀ ਔਟੋਮੈਟਿਕ ਹੋ ਗਈ, ਇੰਟਰਲੋਕ ਕਿੰਗ ਹੋ ਗਈ, ਓਹ ਅਸੀਂ ਪ੍ਰੋਵਾਈਡ ਕਰਾਵਾਂਗੇ।ਮੈਟੀਰੀਲ ਔਲ ਸਾਰਾ ਜੋ ਫੈਬ੍ਰਿਕੇਸ਼ਨ ਦਾ ਸਮਾ ਸਮਾਨ ਰਹੇਗਾ ਓਹ ਸਟੂਡੈਂਟਸ ਅਪਣੇ ਆਪ ਲੈ ਕੇ ਆਣਗੇ।
ਓਕੇ ਓਕੇ, ਤੇ ਟਾਈਮਿੰਗਸ ਕੀ ਰੈਣਗੀਆਂ? ਇੰਸਟੀਟਿਊਟ ਦੀਆਂ।
ਟਾਈਮਿੰਗ ਬੈਚ ਰਹੇਗਾ ਜੀ ਟੈਨ ਟੂ ਵਨ। ਥ੍ਰੀ ਆਰਸ ਦੀ ਕਲਾਸ ਰਹੇਗੀ‌। ਟੂ ਟੂ ਡੇਜ਼ ਈਚ ਸਬਜੈਕਟ।
ਠੀਕ ਹੈ, ਤੇ ਮਤਲਬ ਐ ਮਤਲਬ ਐ ਤੇ ਹਾਂਜੀ।
ਦਸ ਵਜੇ ਤੋਂ ਲੈ ਕੇ ਇੱਕ ਵਜੇ ਤੱਕ।
ਸੈਲਫ ਵਾਸਤੇ ਐ ਨਾ, ਅਗਰ ਜਿਸ ਤਾ ਕਿਸੀ ਨੇ ਪ੍ਰੋਫੈਸ਼ਨਲ ਸਿੱਖਣਾ ਏ, ਅੱਗੇ ਮਤਲਬ ਤੇ ਓਹ ਕਿੰਨੇ ਕਿੰਨੇ ਟਾਈਮ ਦਾ ਕੋਰਸ ਹੈਗੈ?
ਐਡਵਾਂਸ ਕੋਰਸ ਹੈਗੈ ਸੀਕਸ ਮਨਥਸ ਦਾ, ਔਰ ਅਗਰ ਤੁਸੀਂ ਪ੍ਰੋਫੈਸ਼ਨਲ ਸਿਖਣੈ ਤਾਂ ਕਿ ਤੁਸੀਂ ਅਪਣਾ ਅੱਗੇ ਵਰਕ ਸੈਟਅਪ ਕਰ ਸਕੋ ਓਹ ਵਨ ਈਅਰ ਦਾ ਕੋਰਸ ਏ। ਠੀਕ ਹੈ, ਐਡਵਾਂਸ ਕੋਰਸ ਚ ਵਨ ਈਅਰ ਵਾਲੇ ਦੇ ਰੈਣਗੇ ਟਵਣਟੀ ਫਾਇਵ ਥਾਉਸੈਂਡ। ਜਿਦੇ ਚ ਕੀ ਤੁਹਾਡਾ ਸਲੇਬਸ ਕਾਫੀ ਜੈਦਾ ਵਾਸਟ ਏ, ਡਿਫਰੈਂਟ ਟਾਈਪਸ ਔਫ ਕੁਰਤੀਸ ਪਲਾਜ ਜੂਸ, ਬੋਟਮ ਬੀਅਰ, ਸੂਟ ਲੈੰਗਾ, ਬਲਾਊਜ਼, ਡਿਫਰਟ ਤਰਾ ਦੇ ਚਾਰ ਤਰਾ ਦੇ ਬਲਾਉਜ ਸਿਖਾਏ ਜਾਣਗੇ। ਚਾਰ ਤਰ੍ਹਾਂ ਦੇ ਲਹਿੰਗੇ ਸਿਖਾਏ ਜਾਣਗੇ, ਚਾਰ ਤਰ੍ਹਾਂ ਦੇ ਗਾਊਨ ਸਿਖਾਏ ਜਾਣਗੇ। ਪ੍ਰੋਪਰ ਗਾਈਡੈਂਸ ਦੇ ਨਾਲ ਤਾਨੂੰ ਹਰ ਚੀਜ਼ ਸਿਖਾਈ ਜਾਏਗੀ। ਜੇੜਾ ਤੁਹਾਡਾ ਵਨ ਈਅਰ ਕੋਰਸ ਏ, ਟਾਈਮਿੰਗ ਔਦੇ ਰੈਣਗੇ ਟੈਨ ਟੂ ਟੂ।
ਓਕੇ।
ਜੋ ਮਟੀਰੀਅਲ ਹੋਏਗਾ, ਪ੍ਰੋਡਕਟਸ ਹੋਣਗੇ ਜਾਂ। ਤੁਹਾਡਾ ਫੈਬਰਿਕ ਹੈ। ਬੇਸਿਕ ਸਮਾਨ ਏ ਉਹ ਤੁਹਾਡਾ ਖੁਦ ਦਾ ਹੋਏਗਾ।ਅਸੀਂ ਸਿਰਫ਼ ਮਸ਼ੀਨ ਪ੍ਰੋਵਾਈਡ ਕਰਾਵਾਂਗੇ ਆਪਣੇ ਕੈਂਪਸ ਦੇ ਅੰਦਰ।
ਠੀਕ ਹੈ, ਠੀਕ ਹੈ ਬਿਲਕੁਲ ਸਹੀ ਹੈ।ਵੈਸੇ ਮੇਰੇ ਕੋਲ ਕਾਫੀ ਸਟੂਡੈਂਟ ਪੁੱਛ ਰਹੇ ਸੀ, ਕਿ ਉਹ ਇੰਟਰਸਟਿਡ ਸਨ ਆਪਨਾ ਕੋਈ ਸਟਿਚਿੰਗ ਵਿੱਚ ਤੇ ਮੈਂ ਦੇਖ ਹੀ ਰਹੀ ਸੀ। ਕੋਈ ਐਸਾ ਇੰਸਟੀਟਿਊਟ ਹੋਏ ਕਿ ਜਿ ਤੇ ਮੈਂ-ਮੈਂ ਮੇਰੇ ਖੁਦ ਇੰਟਰਸਟਿਡ ਹੈਗੀ ਆਂ, ਕਿ ਮੈਨੂੰ ਵੀ ਅੱਛਾ ਲੱਗਦੈ ਕਿ, ਆਪਨੇ ਲਈ ਬੰਦਾ ਆਪਣੇ ਜੋਗਾ ਹੋਣਾ ਚਾਹੀਦੈ ਬੰਦਾ ਥੋੜਾ ਬਹੁਤ ਬੰਦਾ ਬਿਜ਼ੀ ਵੀ ਰਹਿਨ ਵਾਸਤੇ ਹਂਜੀ।
ਠੀਕ ਹ ਸੈਲਫ ਫਾਈਨੈਂਸ ਔਰ ਗਰਲਸ ਲਈ ਬਹੁਤ ਇਮਪੋਰਟੈਂਟ ਹ ਕਿ ਉਹ ਵਰਕ ਫਰੋਮ ਹੋਮ ਕਰਨਗੀਆਂ ਪਹਿਲੀ ਗੱਲ, ਔਰ ਦੂਸਰਾ ਗੱਲ ਜਿਹੜੀ ਕਲੋਰਿੰਗ ਹੈ ਸਾਡੀ ਬੇਸਿਕ ਨਸੈਸਿਟੀ ਆਉਂਦੈ। ਤੇ ਸਾਨੂੰ ਰਿਕੁਆਇਰਮੈਂਟ ਹਮੇਸ਼ਾ ਹੀ ਰਹਿੰਦੀ ਹੈ ਕੱਪੜਿਆਂ ਦੀ।
ਹਾਂਜੀ। ਦੇਖੋ ਅਗਰ ਸਟਿਚ ਨਹੀਂ ਵੀ ਕਰ ਪਾਓ ਤੇ, ਹਾਂਜੀ। ਹਾਂਜੀ।
ਮੈਨੂੰ ਵੀ ਇੱਕ ਮੈਮ ਨੇ ਤੁਹਾਡਾ ਨੰਬਰ ਸ਼ੇਅਰ ਕੀਤਾ ਕੀਤਾ ਸੀ, ਇਸ ਕਰਕੇ ਹੀ ਮੈਂ ਤੁਹਾਨੂੰ ਕੋਲ ਕਰ ਰਹੀ ਹਾਂ।ਉਹਨਾਂ ਨੇ ਬੋਲਿਆ ਕਿ ਤੁਹਾਨੂੰ ਕਾਫ਼ੀ ਅੱਛਾ ਕਿ ਤੁਸੀ ਉਹਨਾਂ ਨੂੰ ਕੋਂਟੈਕਟ ਕਰੋ।ਤੁਹਾਨੂੰ ਅੱਛੇ ਸਟੂਡੈਂਟਸ ਦੇਣਗੇ।
ਹਾਂਜੀ, ਹਾਂਜੀ ਹਾਂ ਮੈਂ ਕਾਫੀ ਸਟੂਡੈਂਟਸ ਆਂਦੇ ਨੇ ਮੇਰੇ ਕੋਲ ਪੜ੍ਹਨ ਵੀ ਆਂਦੇ ਆ ਬੱਚੇ, ਤੇ ਕਈ ਇੰਟਰਸਟਿਡ ਹੁੰਦੇ ਜਿਸ ਤਰ੍ਹਾਂ ਅੱਜ-ਕੱਲ ਹੁਣ ਬੱਚਿਆਂ ਦੀ ਛੁੱਟੀਆਂ ਚੱਲ ਰਹੀਆਂ ਵਿਕੇਸ਼ਨਸ ਚੱਲ ਰਹੀਆਂ ਨੇ। ਉਹ ਚਾਂਦੇ ਨੇ ਕਿ ਕੁਛ ਨਾ ਕੁਛ ਸਿੱਖ ਲਈਏ ਅਸੀਂ, ਕਿ ਜਿਸ ਕੱਲ ਨੂੰ ਦੇਖੋ ਬੇਸਿਕ ਨਸੈਸਿਟੀ ਹੈਗੀ ਸਾਡੀ ਕੱਪੜੇ, ਤੇ ਕੱਪੜੇ ਹਣ ਦੇਖੋ ਕਈ ਵਰੀ ਉਧੜ ਵੀ ਜਾਂਦੇ ਹੈ, ਤੇ ਕੁਛ-ਕੁਛ ਟਾਈਟ ਹੋ ਗਏ, ਲੂਜ ਹੋ ਗਏ ਬਾਹਰ ਕਰਾਨ ਜਾਓ ਤੇ ਮਲਬ ਜੇੜੇ-ਜੇੜੀ ਵੀ ਤੁਸੀ ਟੇਲਰ ਕੋਲ ਜਾਓ ਨਾ, ਉਹ ਨਵਾਂ ਕੱਪੜਾ ਤੇ ਬੜੇ ਖੁਸ਼ ਹੋ ਕੇ ਸਿਲ ਦੇੰਦੈ, ਤੇ ਜੇੜੇ ਐ ਅਲਟਰੇਸ਼ਨ ਦੇ ਕੱਪੜੇ ਹੋ ਗਏ, ਕੁਛ ਇਨਾਂ-ਇਨਾਂ ਨੂੰ ਬੋਹਤ ਟਾਈਮ ਲਗਾ ਹੁੰਦੇ ਨੇ, ਤੇ ਮੈਂ ਹਂਜੀ। ਹਂਜੀ ਤੇ ਮੈਂ ਤੇ ਐਇ ਚਾਨੀ ਆਂ ਕਿ ਹਰ ਏਕ ਕੁੜੀ ਨੂੰ, ਯਾ ਜਿਸ ਤਰਾਂ ਵੀ ਘੱਟੋ-ਘੱਟ ਐ ਚੀਜ਼ ਆਣੀ ਚਾਈਦੀ ਹੈ। ਕਿ ਅਪਣੇ ਕੱਪੜੇ ਕਿਸ ਤਰਾਂ ਖੁੱਲੇ ਕਰਨੇ ਐਂ, ਟਾਈਟ ਕਰਨੇ ਐਂ, ਕੋਈ ਉਧੜ ਗਿਆ ਉਨੂੰ ਕਿਸ ਤਰਾਂ ਸੀਣਾ ਹੈ। ਤੇ ਬਟਨ ਲਗਾਣੇ ਇਹ ਸਬ ਚੀਜਾਂ ਤੇ ਜਰੂਰ ਆਣੀ ਹੀ ਚਾਹੀਦੀਆਂ ਨੇ।
ਬਿਲਕੁਲ-ਬਿਲਕੁਲ ਫਸਟ ਦੋ ਕਲਾਸਿਸ ਤੇ ਆਪਾਂ ਸਟੂਡੈਂਟਸ ਨੂੰ ਐਈ ਕਰਨੈ ਓਰੀਐਨਟੇਸ਼ਨ ਕਰਾਂਗੇ। ਔਰ ਉਸ ਤੋਂ ਡੈਮੋਸਟ੍ਰੇਸ਼ਨ ਦਵਾਂਗੇ, ਕਿ ਹਾਉ ਟੂ ਯੂਜ਼ ਮਸ਼ੀਨ ਬੋਤ ਸਾਰੇ ਸਟੂਡੈਂਟਸ ਐਸੇ ਹੁੰਦੇ ਨੇ ਜਿਨਾਂ ਨੇ ਕਦੀ ਮਸ਼ੀਨ ਪੈਲਾਂ ਚਲਾਈ ਵੀ ਨੀ ਹੁੰਦੀ, ਤੇ ਆਪਾਂ ਉਨਾਂ ਨੂੰ ਪੈਲੀ ਦੋ ਕਲਾਸਿਸ ਵਿਚ ਐ ਪੂਰੀ ਨੌਲੇਜ ਦੇਨੇ ਆਂ ਫਿਰ ਨੈਕਸਟ ਕਲਾਸ ਚ ਆਪਾਂ ਉਨਾਂ ਨੂੰ ਮੈਜਰਮੈਂਟਸ ਲੈਣਾ ਸਿਖਾਨੇ ਆਂ, ਬਿਕੋਜ਼ ਤੁਹਾਡਾ ਕੱਪੜਾ ਤਾਂ ਹੀ ਬਣੇਗਾ ਅਗਰ ਤੁਹਾਨੂੰ ਮੈਜਰਮੈਂਟਸ ਲੈਣਾ ਆਂਦਾ ਹੋਏਗਾ। ਪ੍ਰੋਪਰ ਇੱਕ ਬੋਡੀ ਸਟਕਚਰ ਦੇ ਉੱਪਰ, ਅਗਰ ਤੁਸੀਂ ਸਾਈ ਰਾਈਟ ਮੇਜਰਮੈਂਟ ਲਿਤੈ।ਤੁਆਡੀ ਕਟਿੰਗ ਰਾਈਟ ਰਾਈਟ ਹੋਏਗੀ, ਤੁਹਾਡੀ ਸਟਿਚਿੰਗ ਰਾਈਟ ਹੋਏਗੀ, ਤੇ ਤੁਹਾਡਾ ਆਉਟਫਿਟ ਬਿਲਕੁਲ ਸਹੀ ਤਿਆਰ ਹੋਏਗਾ।
ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ। ਮੈਜ਼ਰਮੈਂਟ ਤੇ ਹੀ ਡਿਪੈਂਡ ਹੈ ਸਭ ਕੁੱਝ ਅਗਰ ਮੈਜਰਮੈਂਟ ਸਹੀ ਨਹੀਂ ਲਿਆ ਤੇ ਜੋ ਮਰਜੀ ਕਰਲੋ। ਸਟਿਚਿੰਗ ਸਹੀ ਨਹੀਂ ਹੋ ਪਾਏਗੀ ਬੰਦੇ ਦੀ।
ਬਿਲਕੁਲ-ਬਿਲਕੁਲ।
ਹਾਂਜੀ,
ਅਗਰ ਤੁਸੀਂ ਵੀ ਕਰਨਾ ਚਾਹੋ, ਤੁਸੀਂ ਵੀ ਇਸਨੂੰ ਜੁਆਇਨ ਕਰ ਸਕਦੇ ਹੋ। ਇਹਦੇ ਚ ਏਜ ਲਿਮਿਟ ਕੋਈ ਵੀ ਨਹੀਂ ਐ, ਐਨੀ ਏਜ
ਅੱਛਾ -ਅੱਛਾ, ਨਹੀਂ ਮੈਂ ਖੁਦ ਇੰਟਰਸਟਡ ਹੈਗੀ ਹਾਂ ਮੈਂ। ਹੂੰ-ਹੂੰ ਮੈਂ, ਮੈਂ ਵੀ ਆਵਾਂਗੀ ਪਰ ਮੈਂ ਤੇ ਮਤਲਬ ਜੋ ਫਸਟ ਤੁਸੀ ਥ੍ਰਰੀ ਮਨਥਸ ਦਾ ਕਿਹਾ ਨਾ ਤੇ ਮੈਂ ਤੇ ਉਹ ਉਹਦੇ ਚ ਇੰਟਰਸਟਿੰਗ ਇੰਟਰਸਟਡ ਹੈਗੀ ਆ, ਬੇਸਿਕ ਚ ਕਿਉਂਕਿ ਘੱਟੋ ਘੱਟ ਆਪਣੇ ਲਈ ਤੇ ਬੰਦਾ ਸੀ ਲੈ, ਹਾਂਜੀ। ਸੀਅ ਲੇ ਕੱਪੜ, ਹਾਂਜੀ। ਹਾਂਜੀ, ਮੈਨੂੰ ਥੋੜਾ ਬਹੁਤ ਬੇਸਿਕ ਮੈਂ ਨਾ ਚ, ਹਾਂਜੀ ਆਪ ਆਪਣੇ ਕੋਲਜ ਟਾਈਮ ਮੈਂ ਬੇਸਿਕ ਸਿੱਖਿਆ ਸੀ, ਤੇ ਮੈਂ ਆਪਣਾ ਹੁਣ ਮੇਰੇ ਕੋਲ ਮਸ਼ੀ ਮਸ਼ੀਨ ਵਗੈਰਾ ਮੈਂ ਸਭ ਕੁਛ ਰੱਖੀ ਦੀ ਹੈ ਜੋ ਪੈਰ ਵਗੈਰਾ ਵੀ ਲਗਵਾਏ ਨੇ ਮਸ਼ੀਨ ਨੂੰ, ਤੇ ਮੈਂ ਆਪਣਾ ਖੁੱਲਾ ਟਾਈਟ ਜੋ ਵੀ ਐ ਮਤਲਬ ਮੈਂ ਸਭ ਕਰ ਲੈਣੀ ਆਂ ਕੱਪੜੇ।
ਓਕੇ ਮਤਲਬ ਤਹਾਨੂੰ ਬੇਸਿਕ ਆਂਦਾ, ਤਹਾਨੂੰ ਲ ਲਿੰਕ ਚਾਹੀਦਾ ਬੇਸਿਕ ਆਂਦਾ ਹੈ, ਮਸ਼ੀਨ ਆਪਰੇਟ ਕਰਨੀ ਆਂਦੀ ਹੈ। ਅਲਟ੍ਰੇਸ਼ਨ ਆਂਦੀ ਏ, ਬਲੁ ਲਾਈਸ ਬਲੂਸ ਟਾਈਟ ਕਰਨਾ ਆਂਦਾ।
ਹਾਂਜੀ -ਹਾਂਜੀ।
ਗੱਲ ਨੀ ਤੁਸੀਂ ਤੁਸੀਂ ਆਪਣਾ ਸਟੂਡੈਂਟਸ ਨੂੰ ਇੱਕ ਵਾਰੀ ਦੱਸੋ ਹਨਾ ਅਵੇਅਰ ਕਰੋ, ਕੋਈ ਗੱਲ ਨਹੀਂ ਔਰ ਤੁਸੀਂ ਵੀ ਵੈਲਕਮ, ਤੁਸੀਂ ਵੀ ਆਓ, ਜੁਆਇਨ ਕਰੋ ਸਾਡਾ ਇੰਸਟੀਟਿਊਟ।
ਠੀਕ ਹੈ ਜੀ, ਤੇ ਮੈਂ ਜ਼ਰੂਰ ਮੈਂ ਆਵਾਂਗੀ, ਮੈਂ ਇੱਕ ਵਾਰੀ ਪਹਿਲਲੇ ਖੁਦ ਖੁਦ ਟਰਾਈ ਕਰਾਂਗੀ ਮੈਂ ਆ ਕੇ ਦੇਖਾਂਗੀ ਤੁਹਾਡਾ ਇੰਸਟੀਚਿਊਟ ਫਿਰ ਕਿਉਂ ਅਗਰ ਮੈਂ ਖੁੱਦ ਦੇਖਿਆ ਹੋਏਗਾ ਤਾਂ ਮੈਂ ਹੋਰ ਬੱਚਿਆਂ ਨੂੰ ਵੀ ਦੱਸ ਪਾਵਾਂਗੀ ਕਿ ਉਹਨਾਂ ਦਾ ਬਹੁਤ ਅੱਛਾ ਇੰਸਟੀਚਿਊਟ ਬਣਿਆ ਹੈ ਬਹੁਤ ਅੱਛਾ ਖਾਂਦੇ ਹੈ ਦੇਖੋ ਪਹਿਲੇ ਆਪ ਮੈਂ ਕਨਫਰਮ ਹੋ ਜਾ ਤੇ ਫੇਿਰ ਮੈਂ ਬੱਚਿਆਂ ਨੂੰ ਮੈਂ ਜ਼ਰੂਰਤ ਆਗੀ ਤੇ ਤੁਸੀ ਮੈਨੂੰ ਕਿਸ ਟੈਮ ਤਕ ਫਰੀ, ਹਾਂਜੀ।
ਡੇ ਟਾਈਮ ਕੋਈ ਵੀ ਨਹੀਂ ਟਾਈਮ, ਟੇਂਨ ਟੂ ਥ੍ਰੀ ਆਪਾਂ ਇੰਸਟੀਟਿਊਟ ਹੀ ਹੁੰਦੇ ਆਂ, ਟੇਂਨ ਟੂ ਥ੍ਰੀ ਆਪਾਂ ਇੰਸਟੀਟਿਊਟ ਹੀ ਹੁੰਦੇ ਹਾਂ, ਔਰ ਐਸਾ ਕੁਛ ਨਹੀਂ ਹੈ ਕਿ ਪਹਿਲੇ ਦਿਨ ਹੀ ਐਡਮਿਸ਼ਨ ਕਰਾਣਾ, ਅਗਰ ਕੋਈ ਬੱਚਾ ਡੈਮੋ ਕਲਾਸ ਲੈਣਾ ਚਾਂਹਦਾ, ਅਗਰ ਉਹ ਪੇਰੈਂਟਸ ਦੇ ਨਾਲ ਵੀ ਡੈਮੋ ਕਲਾਸ ਲੈਣਾ ਚਾਂਹਦਾ। ਲੈ ਸਕਦਾ ਹੈ।
ਹਾਂਜੀ-ਹਾਂਜੀ ਹਾਂ ਐਮ ਓ ਤੇ ਬੱਚੇ ਪੇਰੈਂਟਸ ਵੀ ਕਹਿਣਗੇ ਪਹਿਲੇ ਹਾਂਜੀ, ਤੇ ਨਹੀਂ ਵੈਸੇ ਵੀ ਤੁਸੀਂ ਜਿਸ ਤਰ੍ਹਾਂ ਕਹਿ ਰਹੇ ਹੋ, ਸਿਟੀ ਦੇ ਅੰਦਰ ਈ ਐ।
ਸਿਟੀ ਦੇ ਅੰਦਰ ਹੀ ਏ, ਤੇ ਬੱਚਿਆਂ ਲਈ ਵੈਸੇ ਵੀ ਈਜ਼ੀ ਏ, ਕਿਉਂਕਿ ਪਹੁੰਚਣਾ ਤੁਹਾਡੇ ਇੰਸਟੀਟਿਊਟ। ਤਕ ਤੇ ਬੜੀ ਅੱਛੀ ਗੱਲ, ਕਿ ਬਹੁਤ ਅੱਛਾ ਕੰਮ ਕੀਤਾ ਤੁਸੀਂ।
ਟਾਇਮਿੰਗਸ ਵੀ ਆਪਾਂ ਡੇ ਟਾਈਮਸ ਹੀ ਰੱਖੇ ਨੇ, ਇਵਨਿੰਗ ਨਹੀਂ ਰੱਖੇ, ਅਗਰ ਕੋਈ ਬਾਹਰੋਂ ਵੀ ਰੂਟ ਕਰਦਾ। ਥੋੜਾ ਜਿਹਾ ਦੂਰੋਂ ਵੀ ਆਂਦਾ, ਤੇ ਉਹਨੂੰ ਈਜ਼ਲੀ ਸਾਡੇ ਕੋਲ ਆਣਾ ਜਾਣਾ ਡੇ ਟਾਈਮ ਚੀ ਹੋ ਜਾਏ, ਇਸ ਕਰਕੇ ਅਸੀਂ ਲੇਟ ਆ ਨਹੀਂ ਰੱਖਿਆ ਹੈਗਾ।
ਨਹੀਂ ਬੜਾ ਅੱਛਾ ਕੀਤਾ ਮੈਂ, ਕੋਈ ਨੀ ਮੇਰੇ ਕੋਲ ਅੱਜ ਵੀ ਬੱਚੇ ਬੱਚੇ ਆਏਂਗੇ, ਕੱਲ ਵੀ ਬੱਚਿਆਂ ਨੇ ਅਲਗ-ਅਲੱਗ ਆਨਾ ਮੇਰੇ ਮਹੱਲੇ। ਕਾਫੀ ਬੱਚੇ ਐ, ਕੁੜੀਆਂ ਹੈਗੀਆਂ ਤੇ ਮੈਂ ਉਹਨਾ ਸਬ ਨੂੰ ਰੈਫਰ ਕਰਾਂਗੀ ਤੁਹਾਡਾ ਤੁਸੀਂ ਪ੍ਰੋਪਰ ਮੈਨੂੰ ਐਡਰੈਸ ਭੇਜ ਦੇਣਾ, ਆਪਣਾ ਤੇ
ਹਾਂਜੀ -ਹਾਂਜੀ, ਮੈਂ ਤੁਹਾਨੂੰ ਡਰੈੱਸ ਭੇਜਾਂਗੀ ਪ੍ਰੋਪ ਪਰ ਸਾਡਾ ਗੂਗਲ ਫਾਰਮ ਵੀ ਅਸੀਂ ਰਿਲੀਜ਼ ਕੀਤਾ ਐ, ਤੁਸੀਂ ਉਹ ਵੀ ਆਪਣੇ ਗਰੁੱਪ ਦੇ ਅਕੋਰਡਿੰਗ ਤੁਸੀਂ ਸ਼ੇਅਰ ਕਰ ਦੇਨਾ, ਆਪਣੇ ਗਰੁੱਪ ਸੋ ਦੈਟ ਸਾਨੂੰ ਇੱਕ ਵਾਰੀ ਐਂਟਰੀਜ਼ ਵੀ ਪਤਾ ਲੱਗ ਜਾਣ, ਕਿ ਕਿੰਨੇ ਬੱਚੇ ਇੰਟਰਸਟਿਡ ਨੇ। ਕਿਉਂਕਿ ਫਿਰ ਅਸੀਂ ਉਹਨਾਂ ਦੇ ਬੈਚਿਸ ਕ੍ਰੀਏਟ ਕਰਾਂਗੇ। ਅਸੀਂ ਜ਼ਿਆਦਾ ਹੋਚ ਪੋਚ ਨਹੀਂ ਕਰਨਾ ਚਾਹਵਾਂਗੇ
ਠੀਕ ਹੈ ਜੀ, ਮੈਂ ਤੁਹਾਨੂੰ ਮੈਂ ਅੱਜ ਤੇ ਮੈਂ ਆਵਾਂਗੀ ਤੇ ਮੈਂ ਤੁਹਾਨੂੰ ਕੱਲ ਤੱਕ ਕਾਫੀ ਬੱਚਿਆਂ ਦੀ ਲਿਸਟ ਭੇਜ ਦਾਂ ਗੀ ਨਾਮ ਏ ਨਾ
ਕੋਈ ਇਸ਼ੂ ਨਹੀਂ ਹੈ, ਕੋਈ ਇਸ਼ੂ ਨਹੀਂ ਹੈ ਆਪਾਂ ਸ਼ੁਰੂ ਕਰਾਂਗੇ ਮੋਸਟ ਪ੍ਰੋ ਬਲੀ ਨੈਕਸਟ ਮੰਥ ਤੋਂ ਤਾਂ ਤੱਕ ਅਸੀਂ ਬੱਚਿਆਂ ਦੇ ਗੂਗਲ ਫੋਰਮ ਲੈ ਲਾਂਗੇ ਇੱਕ ਰਜਿਸਟ੍ਰੇਸ਼ਨ ਫੀਸ ਲੈ ਲਾਂਗੇ ਤਾਂ ਕਿ ਸਾਨੂੰ ਬੱਚਾ ਸੀਟ ਕਨਫਰਮ ਕਰ ਲਏਗਾ ਕਿ ਅਸੀਂ ਤੁਹਾਡਾ ਕੋਰਸ ਜੁਆਇਨ ਕਰ ਰਹੇ ਲਿਆ ।ਠੀਕ ਹੈ ਜੀ।
ਠੀਕ ਹੈ ਜੀ। ਔਕੇ ਜੀ। ਕੱਲ੍ਹ ਕੱਲ੍ਹ ਮਿਲਨੇ ਆਂ ਫਿਰ ਅਸੀ, ਸਤਿ ਸ਼੍ਰੀ
ਔਕੇ ਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ।